ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਚਾਲ ਏ ਤੁਹਾਡਾ
ਬਸ ਵਧੀਆ ਭੈਣ ਜੀ ਤੁਸੀਂ ਸੁਣਾਓ ਕੀ ਕਰਦੇ ਪਏ ਸੀਗੇ
ਬਸ ਭੈਣ ਜੀ ਹੁਣ ਥੱਕ ਗਏ ਸੀ ਸਾਰਾ ਦਿਨ ਦੇ ਹੁਣ ਮੈਂ ਕਿਹਾ ਚਲੋ ਲੰਮੇ ਪਵਾਂ ਤੇ ਭੈਣ ਜੀ ਨੂੰ ਫੋਨ ਮਿਲਾਵਾਂ ਭੈਣ ਜੀ ਅ ਭੈਣ ਜੀ ਨੂੰ ਮੈਂ ਫੋਨ ਮਿਲਾ ਕੇ ਪੁੱਛਾਂ ਭੈਣ ਜੀ ਨੂੰ ਬੜੀ ਨੌਲੇਜ ਹੈਗੀ ਸੀ ਉਹਦੀ ਆਪਣਾ ਗੇਮਜ਼ ਦੀ ਇਨਡੋਰ ਵੀ ਆਊਟਡੋਰ ਵੀ ਬੇਟੀ ਨੂੰ ਮੈਂ ਪਾਉਣਾ ਸੀ ਮੈਂ ਕਿਹਾ ਚਲੋ ਭੈਣ ਜੀ ਕੋਲੋਂ ਸਲਾਹ ਲੈ ਲਾਂ ਕਿਹੜੀ ਗੇਮ ਵਿੱਚ ਪਾਵਾਂ ਭੈਣ ਜੀ ਮੈਂ ਬੇਟੀ ਨੂੰ
ਭੈਣ ਜੀ ਤੁਸੀਂ ਤਾਂ ਬੈਡਮਿੰਟਨ 'ਚ ਹੀ ਪਾ ਦੋ ਕਿਉਂਕਿ ਮੈਂ ਤੁਹਾਡੀ ਕੁੜੀ ਨੂੰ ਮਿਲੀ ਦੀ ਉਹ ਬੈਡਮਿੰਟਨ 'ਚ ਅੱਗੇ ਜਾ ਸਕਦੀ ਐ ਜਿਵੇਂ ਤੁਹਾਡੇ ਭੈਣ ਜੀ ਕੁੜੀ ਬਾਂਵਾਂ ਹਿਲਾਾਂਉਂਦੀ ਐ ਨਾ ਤੇ ਤੇਜ਼ ਤੇਜ ਉਹ ਤਾਂ ਬੈਡਮਿੰਟਨ ਚ ਈ ਜਾ ਸਕਦੀ ਹੈ
ਅੱਛਾ ਭੈਣ ਜੀ
ਹਾਂਜੀ ਭੈਣ ਜੀ
ਚਲੋ ਕੋਈ ਨੀ ਭੈਣ ਜੀ ਫਿਰ ਮੈਂ ਬੈਡਮਿੰਟਨ ਦਾ ਨਾ ਪੈਲੇ ਸਵੇਰੇ ਸਭ ਤੋਂ ਪੈਲੇ ਇਹਨੂੰ ਮੈਨੂੰ ਬਜ਼ਾਰ ਜਾਣਾ ਪਏਗਾ ਤੇ ਇੱਕ ਬੈਡਮਿੰਟਨ ਲਿਆ ਕੇ ਦੇਣਾ ਪਏਗਾ
ਹਾਂਜੀ ਭੈਣ ਜੀ ਉਹਦੇ ਲਈ ਛੇਤੀ ਛੇਤੀ ਵੀ ਉੱਠਣਾ ਪੈਂਦਾ ਛੇਤੀ ਉੱਠਣ ਦੇ ਕਾਫ਼ੀ ਫਾਇਦੇ ਹੁੰਦੇ ਨੇ ਸਰੀਰ ਤੰਦਰੁਸਤ ਰਹਿੰਦਾ
ਹਾਂਜੀ ਹਾਂਜੀ ਠੀਕ ਏ ਪੈਲੇ ਬੈਡਮਿੰਟਨ ਲਿਆ ਕੇ ਦਾਂਗੀ ਫੇਿਰ ਇਹਨੂੰ ਕਹਾਂਗੀ ਆਪਣਾ ਥੋੜ੍ਹਾ ਰੂਟੀਨ ਚੇਂਜ ਕਰ ਸਵੇਰੇ ਜਲਦੀ ਉੱਠੋ ਜਲਦੀ ਉੱਠਣ ਦੇ ਬਹੁਤ ਫੈਦੇ ਹੁੰਦੇ ਨੇ ਸਵੇਰੇ ਇੱਕ ਤੇ ਸਾਰਾ ਦਿਨ ਤੁਸੀਂ ਫਰੈਸ਼ ਰਵੋਗੇ ਦੂਜਾ ਤੁਸੀਂ ਫਿਰ ਤੁਹਾਨੂੰ ਟਾਈਮ ਵੀ ਮਿਲੇਗਾ ਤੁਸੀਂ ਪੈਲੇ ਥੋੜ੍ਹਾ ਆਪਣਾ ਬੈਡਮਿੰਟਨ ਖੇਲੋ ਥੋੜਾ ਯੋਗਾ ਕਰੋ ਫਿਰ ਥੋੜਾ ਬੈਡਮਿੰਨਟ
ਕਰਨੀ ਆ ਜਾਵੇਗੀ, ਬੱਚੇ ਨੂੰ ਆਪਣੇ ਆਪ।
ਹਾਂਜੀ, ਹਾਂਜੀ ਫੇਰ ਆਪਣਾ ਬੈਡਮਿੰਟਨ ਖੇਲੇ ਥੋੜ੍ਹਾ ਫਿਰ ਉਸ ਤੋਂ ਬਾਅਦ ਨਹਾਏ ਧੋਏ ਆਪਣਾ ਸਕੂਲ ਚਲੀ ਜਾਏ।
ਹੋਰ ਕੀ ਆ ਕੇ ਪੜ੍ਹਾਈ ਹੋਮਵਰਕ ਕਰ ਲਏ ਆਪਣਾ।
ਹੋ ਜਾਏਗਾ ਹੋਰ ਨਹੀਂ। ਮੈਂ ਸਮਝਾਵਾਂਗੀ ਬੇਟੀ ਨੂੰ ਕਹਾਂਗੀ ਮੈਂ ਕਿਸੇ ਕੋਲ ਸੁਜੈਸ਼ਨ ਲਿੱਤਾ ਵਵੇ ਅਤੇ ਉਹਨਾਂ ਨੇ ਮੈਨੂੰ ਬੈਡਮਿੰਟ ਅਸੀ ਸੁਜੈਸਟ ਕੀਤਾ ਹੈ ਤੁਸੀਂ ਬੇਟਾ ਬੈਡਮਿੰਟਨ ਖੇਲੋ ਬੈਡਮਿੰਟਨ ਵਿੱਚ ਤੁਸੀਂ ਕਾਫੀ ਅੱਗੇ ਜਾ ਸਕ ਕਦੇਓ ਬੇਟਾ
ਤੁਹਾਡਾ ਮਿਊਜ਼ਿਕ ਬਾਰੇ ਕੀ ਖਿਆਲ ਏ।
ਮਿਊਜ਼ਿਕ ਅੱਛਾ ਹੈ ਮਿਊਜ਼ਿਕ ਬਹੁਤ ਅੱਛਾ ਹੈ ਸਾਨੂੰ ਅ ਅੱਛਾ ਲੱਗਦਾ ਜੇ ਆਪਾਂ ਕਿਧਰੇ ਲੌਂਗ ਡਰਾਈਵ 'ਤੇ ਜਾਈਏ ਮਿਊਜ਼ਿਕ ਲਗਾਉਂਦੇ ਹਾਂ। ਲੇਕਿਨ ਮੈਨੂੰ ਨਾ ਥੋੜਾ ਸੋਫਟ ਮਿਜਿਕ ਪਸੰਦ ਏ।
ਹਾਂਜੀ ਭੈਣ ਸੋਫਟ ਮਿਊਜਿਕ ਨਾ ਥੋੜਾ ਕਾਮ ਰੱਖਦਾ ਆ।
ਹਾਂਜੀ ਇੱਕ ਕਈ ਲੋਕ ਸੁਣਦੇ ਨੇ ਬੜਾ ਲਾਊਡ ਹਾਂਜੀ। ਬੜਾ ਉਹ ਮਿਊਜਿਕ ਉਹ ਚਲੋ ਹਰ ਕਿਸੇ ਦੀ ਆਪਣੀ ਆਪਣੀ ਪਸੰਦ ਹੁੰਦੀ ਜਿ ਹਰ ਕਿਸੇ ਦੀ ਆਪਣੀ ਚੁਆਇਸ ਹੈਗੀ ਹੈ ਉਹਨਾ ਨੂੰ ਲਾਊਟ ਪਸੰਦ ਅਤੇ ਮੈਨੂੰ ਤਾਂ ਬਿਲਕੁਲ ਕਾਮ ਕਰਨ ਵਾਲਾ ਬਿਲਕੁਲ ਸੋਫਟ ਜਾਂ ਮਿਊਜ਼ਿਕ ਹੋਏ ਜਿਵੇਂ ਸਤਿੰਦਰ ਸਰਤਾਜ ਦੇ ਸੌਂਗ ਆਉਂਦੇ ਨੇ ਐਵੇਂ ਦੇ ਮੈਨੂੰ ਸੋਫਟ ਮਿਊਜ਼ਿਕ ਪਸੰਦ ਹੈ ਭੈਣ ਜੀ। ਤੁਹਾਨੂੰ ਕਿਵੇਂ ਦਾ ਮਿਊਜਿਕ ਪਸੰਦ ਹੈ ਭੈਣ ਜੀ?
ਤਾਂ ਮਿਕਸ ਹੀ ਪਸੰਦ ਹੈ ਲਾਊਡ ਵੀ ਅਤੇ ਸੋਫਟ ਵੀ ਮੈਂ ਬੋਰ ਹੋ ਜਾਂਦੀ ਹਾਂ ਇੱਕ ਤੋਂ।
ਨਹੀਂ ਨਹੀਂ ਹਾਂਜੀ ਭੈਣ ਜੀ ਹੈ ਤੁਹਾਡੀ ਗੱਲ ਬਿਲਕੁਲ ਸਹੀ 'ਜੇ ਜਦੋਂ ਤੱਕਨ ਜ਼ਿਆਦਾ ਸੋਫਟ ਵੀ ਸੁਣਾਂਗੇ ਤਾਂ ਫਿਰ ਸਾਡਾ ਮਨ ਕਰੇਗਾ ਹੁਣ ਥੋੜ੍ਹਾ ਆਪਾਂ ਕੁਛ ਲਾਊਡ ਸੁਣੀਏ।
ਹਾਂਜੀ ਭੈਣ ਜੀ।
ਫਿਰ ਜਦੋਂ ਜ਼ਿਆਦਾ ਲਾਊਡ ਸੁਣਦੇ ਰਹਾਂਗੇ ਫਿਰ ਸਾਡਾ ਵਿੱਚ ਮਨ ਕਰਦਾ ਹਾ ਕੁਛ ਸੋਫਟ ਸੁਣੀ ਕਈ ਵਾਰ ਤੁਸੀਂ ਗੁਰਬਾਣੀ ਤੇ ਤੁਸੀਂ ਸ਼ਬਦ ਲਗਾਓ ਤੁਹਾਨੂੰ ਇੰਨਾ ਆਨੰਦ ਆਉਂਦਾ ਇਹ ਕਈ ਕਈ ਸ਼ਬਦਾਂ ਤੇ ਅਤੇ ਬਹੁਤ ਹੀ ਆਨੰਦ ਆਉਂਦਾ ਹੈ ਪਤਾ ਹੀ ਨਹੀਂ ਚੱਲਦਾ ਸਫ਼ਰ ਕਿਵੇਂ ਨਿਕਲ ਜਾਂਦਾ ਹੈ।
ਹਾਂਜੀ ਭੈਣ ਜੀ ਉਹ ਵੀ ਗੱਲ ਹੈਗੀ ਹੈ ਸਫ਼ਰ ਦਾ ਤਾਂ ਫਿਰ ਪਤਾ ਹੀ ਨਹੀਂ ਲੱਗਦਾ। ਏਦਾਂ ਹੀ ਨਿਕਲ ਜਾਂਦਾ ਹੈ ਹੋਰ ਭੈਣ ਜੀ।
ਹੋਰ ਤੁਸੀਂ
ਹੋਰ ਤੁਸੀਂ ਮਨੀ ਸੇਵ ਕਰਦੇ ਹੋ ਤਾਂ ਕੀ ਫਾਇਦਾ ਹੁੰਦਾ ਤੁਹਾਨੂੰ। ਸਪੈਂਡ ਕਰਦੇ ਹੋ ਤਾਂ ਕੀ ਤੁਹਾਨੂੰ ਹੁੰਦਾ ਮੈਂ ਤਾਂ ਸੇਵ ਵੀ ਕਰ ਲੈਂਦੀ ਹਾਂ, ਸਪੈਂਟ ਵੀ ਕਰ ਲੈਂਦੀ ਹਾਂ, ਕੁਛ ਕੁਛ ਰੱਖਦੀ ਹਾਂ, ਕੁਛ ਕੁਛ ਖ਼ਰੀਦ ਲੈਂਦੀ ਹਾਂ।
ਬਸ ਭੈਣ ਜੀ ਮੇਰਾ ਵੀ ਇਹੀਓ ਹਾਲ ਹੈਗਾ ਵੇ। ਪਹਿਲੇ ਮਨੀ ਸੇਵ ਕਰਦੇ ਰਹਾਂਗੇ, ਸੇਵ ਕਰਦੇ ਰਹਾਂਗੇ ਫੇਰ ਜਦੋਂ ਕੁਛ ਪਸੰਦ ਆ ਜਾਏਗਾ ਉਹੀਓ ਮਨੀ ਸਪੈਂਡ ਕਰ ਦਾਂਗੇ। ਕਦੀ ਔਨਲਾਈਨ ਸ਼ੋਪਿੰਗ ਕਰ ਲਵਾਂਗੇ। ਨਹੀਂ ਤੋਂ ਫੇਰ ਔਫਲਾਈਨ ਸ਼ੋਪਿੰਗ ਕਰ ਲੈਦੀ ਆ ਮੈਂ ਦੋਨੋ ਚੀਜ਼ਾਂ ਕਰ ਲੈਣੀ ਹਾਂ ਭੈਣ ਜੀ ਸੇਵ ਵੀ ਕਰ ਲੈਣੇ ਆਂ ਤੇ ਸਪੈਂਡ ਵੀ ਕਰ ਲੈਣੇ ਹਾਂ। ਮਨੀ ਵੀ ਸਾਡੇ ਜੋਗੀ ਹੋਈਏ।
ਹਾਂਜੀ ਭੈਣ ਜੀ ਤੁਹਾਨੂੰ ਕੱਪੜੇ ਕਿੱਦਾਂ ਦੇ ਪਾਨੇ ਪਸੰਦ ਐ ਮੈਂ ਤਾਂ ਮੋਡਰਨ ਟਰਡੀਸ਼ਨਲ ਦੋਨੋਂ ਈ ਪਾ ਲੈਨੀਂ ਆ, ਦੋਨੋਂ ਈ ਜੱਚਦੇ ਨੇ, ਤੁਸੀਂ?
ਭੈਣ ਜੀ ਮੈਂ ਵੀ ਪਾ ਲੈਂਨੀ ਆ ਮੋਡਰਨ ਵੀ, ਟਰਡੀਸ਼
ਕਿੰਨੇ ਕ ਮੋਡਰਨ ਕੱਪੜੇ ਪਾਂਦੇ ਓ?
ਮੋਡਰਨ ਮਤਲਬ ਕਿ ਇੰਨੇ ਪਾ ਲੈਂਨੇ ਆ ਕਿ ਜੀਨ ਨਾਲ ਟੋਪ ਹੋ ਜਾਏ।
ਹਾਂ।
ਡਰੈਸ ਹੋ ਜਾਏ ਆਪਣਾ ਨੀ ਲ ਨੀ ਲੈਂਥ ਨੀ, ਨੀ ਤੋਂ ਥੋੜੀ ਲੰਬੀ ਹੋਈ ਹੋਏ। ਏਨੀ ਹੁੰਦੀ ਏ ਜਿਆਦਾ ਛੋਟੀ ਡਰੈਸਿਸ ਨੀ ਆਪਾਂ ਪਾਂਦੇ ਭੈਣ ਜੀ।
ਜਿਆਦਾ ਫੇਟ ਰਿਵੀਲਿੰਗ ਵਧੀਆ ਨੀ ਨਾ ਲੱਗਦੀ ਭੈਣ ਜੀ ਡਰੈਸਿਸ।
ਹਾਂਜੀ ਭੈਣ ਜੀ ਹੁਣ ਤਾਂ ਆਪਾਂ ਥੋੜੀ ਉਮਰ ਦੇ ਹਿਸਾਬ ਨਾਲ ਈ ਕੱਪੜੇ ਪਾਣੇ ਨੇ ਨਾ ਭੈਣ ਜੀ।
ਹਾਂਜੀ ਭੈਣ ਜੀ ਨਾਲੇ ਪਲੇਸਿਸ ਦੇ ਹਿਸਾਬ ਦੇ ਨਾਲ ਕੱਪੜੇ ਪਾ ਹੁੰਦੇ ਕਿੱਥੇ ਟਰਡੀਸ਼ਨਲ ਪੈਂਦਾ, ਕਿ ਤੇ ਮੋਡਰਨ ਪੈਂਦਾ।
ਤੁਸੀਂ ਬੋਤ ਅੱਛਾ ਟੋਪਿਕ
ਫਿਰ ਕਦੀ-ਕਦੀ ਸਾਨੂੰ ਕੱਪੜੇ ਮਿਲਦੇ ਵੀ ਨੀ ਉਸ ਜਗਾ ਦੇ ਕੋਲਿੰਗ ਫੇਰ ਆਪਾਂ ਕਹਿ ਦਿੰਦੇ ਸਾਡੇ ਕੋਲ ਤਾਂ ਕੋਈ ਕੱਪੜੇ ਈ ਨੀ ਹੈਗੇ ਫੇਰ ਆਪਾਂ ਨਵੇਂ ਖਰਚਦੇ ਆ।
ਐ 'ਤੇ ਹੈ ਭੈਣ ਜੀ। ਸਾਨੂੰ ਟਰਡੀਸ਼ਨਲ ਆਲੀ ਜਗਾ 'ਤੇ ਟਰਡੀਸ਼ਨਲ ਕੱਪੜੇ ਪਾਨੇ ਚਾਈਦੇ ਨੇ ਵੈਸਟਰਨ ਜਗਾ 'ਤੇ ਵੈਸਟਰਨ ਕੱਪੜੇ ਪਾਨੇ ਚਾਈਦੇ ਨੇ ਜਿਵੇਂ ਹੁਣ ਅਸੀਂ ਗੁਰਦੁਆਰੇ ਗਏ ਆ ਮੰਦਿਰ ਗਏ ਆ ਸਾਨੂੰ ਸੂਟ ਪਾ ਕੇ ਜਾਣੇ ਚਾਈਦੇ ਨੇ। ਜਿਵੇਂ ਹੁਣ ਆਪਾਂ ਕਿਧਰੇ ਕਿੱਟੀ ਪਾਰਟੀ 'ਤੇ ਗਏ ਆ, ਬਰਡੇ ਪਾਰਟੀ 'ਤੇ ਗਏ ਆ। ਸਾਨੂੰ ਉਸ ਹਿਸਾਬ ਦੇ ਅਗਰ ਉੱਥੇ ਟਰੈਡੀਸ਼ਨਲ ਹੈਗੇ ਨੇ ਬਰਡੇ ਪਾਰਟੀ ਜਾਂ ਕਿ ਟੀ 'ਤੇ ਉਵੇਂ ਦੇ ਪਾ ਲੋ ਜੇ ਵੈਸਟਰਨ ਏ, ਡਰੈਸਿਸ ਏ, ਜੀਨ ਟੋਪ ਏ 'ਤੇ ਫੇਰ ਉਵੇਂ ਦੇ ਪਾਲੋ। ਐਵੇਂ ਮਿਕਸ ਕੱਪੜੇ ਪਾਣੇ ਚਾਈ, ਜਿੱਥੇ ਜੋ ਸੋਨਾ ਲੱਗੇ। ਐਵੇਂ ਥੋੜੀ ਨਾ ਕਈ‌ ਦੈ। ਜਗ ਭਾਉਂਦਾ ਹੰਢਾਓ 'ਤੇ ਮਨ ਭਾਉਂਦਾ ਖਾਓ। ਤੁਸੀਂ ਕਹਾਵਤਾਂ ਨੀ ਸੁਣੀਆਂ ਭੈਣ ਜੀ?
ਸੁਣੀ ਆ ਭੈਣ ਜੀ ਪਰ ਤੁਹਾਡੇ ਤੋਂ ਪਹਿਲੀ ਵਾਰੀ ਸੁਣ ਰੀਆ ਕਹਾਵਤ।
ਹਾਂਜੀ ਭੈਣ ਜੀ ਬਸ ਮਾਹੌਲ ਦੇ ਹਿਸਾਬ 'ਤੇ ਕਹਾਵਤ ਆ ਜੇ 'ਤੇ ਬੋਲਦੀ ਦੀ ਹੁੰਦੀ ਏ। ਨਈ ਤੋਂ ਜਿਵੇਂ ਚੱਲਦਾ, ਚੱਲਦਾ ਰਹਿੰਦਾ।
ਤੁਸੀਂ ਨਿਊਜ਼ ਵਗੈਰਾ ਨੀ ਸੁਨਦੇ?
ਨਿਊਜ਼ ਸੁਨੇ ਆ, ਬਿਲਕੁੱਲ ਸੁਨੇ ਆ ਨਿਊਜ਼, ਨਿਊਜ਼ ਸਾਨੂੰ ਬਿਲਕੁੱਲ ਸੁਨੀ ਚਾਈਦੀ ਏ ਭੈਣ ਜੀ ਨਿਊਜ਼ ਨਾਲ ਨਾ ਅਸੀਂ ਦੇਸ਼ ਦੇ, ਦੁਨੀਆਂ ਦੇ ਨਾਲ-ਨਾਲ ਚੱਲਨੇ ਆ, ਜੇ ਆਪਾਂ ਨਿਊਜ਼ ਰੋਜ਼ ਦੇ ਖਨੇ ਆ, ਰੋਜ਼ ਨਿਊਜ਼ ਪੜਨੇ ਆ, ਨਿਊਜ਼ ਪੇਪਰ ਲਗਾਇਆ ਦਾ ਐ 'ਤੇ ਸਾਨੂੰ ਸਾਰੇ ਦੇਸ਼ ਦੀ ਨੌਲੇਜ ਹੁੰਦੀ ਏ, ਸਾਡੇ ਦੇਸ਼ 'ਚ ਕੀ ਹੋ ਰੇ ਐ ਕੀ ਨੀ ਹੋ ਰੇਆ, ਵਿਦੇਸ਼ 'ਚ ਕੀ ਹੋ ਰੇਆ ਵੇ ਸਭ ਕੁੱਛ ਸਾਨੂੰ ਪਤਾ ਚੱਲਦੈ। ਇਸ ਕਰਕੇ ਨ ਕਾਰ ਇੱ ਕ ਨਿਊਜ਼ ਪੇਪਰ ਜ਼ਰੂਰ ਹੋਣਾ ਚਾਈਦਾ ਐ, ਅਗਰ ਤੁਸੀਂ ਇੰਗਲਿਸ਼ ਪੜਦੇ ਓ ਇੰਗਲਿਸ਼ ਨਿਊਜ਼ ਪੇਪਰ ਹੋਣਾ ਚਾਈਦੈ, ਹਿੰਦੀ ਪੜਦੇ ਓ ਹਿੰਦੀ ਹੋਣਾ ਚਾਈਦੈ, ਪੰਜਾਬੀ ਪੜਦੇ ਓ ਪੰਜਾਬੀ ਹੋਣਾ ਚਾਈਦੈ, ਹਰ ਇੱਕ ਨਿਊਜ਼ ਪੇਪਰ ਹੋਣਾ ਚਾਈਦੈ ਘਾਰ ਵਿਚ। ਤਾਂ ਕਿ ਸਾਨੂੰ 'ਤੇ ਨੌਲੇਜ ਹੋਏਗੀ ਵੱਡਿਆਂ ਨੇ 'ਤੇ ਪੜਨਾ ਈ ਪੜਨੈ ਛੋਟੇ ਬੱਚਿਆਂ ਨੂੰ ਵੀ ਥੋੜ੍ਹੀ ਹੈਬਿਟ ਹੋਏ ਅਖਬਾਰ ਪੜ੍ਹਨ ਦੀ ਉਹਨਾ ਨੂੰ ਪਤਾ ਚੱਲੇ, ਵੀ ਐਹ ਨਿਊਜ ਲਿਖੀ ਦੀ ਏ, ਕਿਸ ਚੀਜ਼ ਤੋਂ ਰਿਲੇਟੀਡ ਲਿਖ ਲਿੱਖੀ ਦੀ ਏ ਐਵੇਂ
ਉਹ ਤਾਂ ਹੈ ਫਨ ਨਈ ਭੈਣ ਜੀ ਆਪਾਂ ਤਾਂ ਫੋਨ ਦੇ ਉੱਤੇ ਨਿਊਜ਼ ਦੇਖ ਲਈ ਦੀ ਏ ਹੋਇਆ ਕਿ ਇੰਨੀ ਦੁਨੀਆ ਦਾ
ਹਾਂਜੀ- ਹਾਂਜੀ। ਅੱਜ-ਕੱਲ੍ਹ ਫੋਨਾਂ ਤੇ ਵੀ ਬੜੀ ਨਿਊਜ਼ ਆ ਜਾਂਦੀ, ਸੋਸ਼ਲ ਦਾ ਤਾ ਬੋਤ ਫਾਇਦਾ ਹੋਇਆ ਵੇ, ਸੋਸ਼ਲ ਮੀਡੀਆ ਜਿਹੜਾ ਤੁਸੀਂ ਫੋਨ ਖੋਲੋ ਸਾਰਾ ਆ ਜਾਏਗਾ। ਕੀ ਕਿਟ-ਕਿੱਥੇ ਕੀ ਹੋਇਆ, ਕਿੱਥੇ ਕੀ ਨੀ ਹੋਇਆ।
ਹਾਂਜੀ, ਭੈਣ ਜੀ‌।
ਅੱਛਾ-ਅੱਛਾ।
ਹਾਂਜੀ, ਭੈਣ ਜੀ।
ਤੇ ਫੇਰ ਭੈਣ ਜੀ, ਨਿਊਜ਼ ਪੇਪਰ ਨੀ ਆਦਾ ਤੁਆਡੇ ਘਰ ਫ?
ਹੂੰ ਆਦਾ ਸੀ ਪਹਿਲਾਂ ਫਿਰ ਹਟਵਾ ਤਾ ਕਿਉਂਕਿ ਕੋਈ ਪੜ੍ਹਦਾ ਹੀ ਨਈ ਸੀ, ਸਾਰੇ ਟੀ ਵੀ ਯਾ ਫੋਨ ਤੇ ਹੀ ਨਿਊਜ਼ ਦੇਖ ਲੈਂਦੇ ਸੀ, ਕਿਸੇ ਨੂੰ ਪੜ੍ਹਨ ਦਾ ਸ਼ੌਕ ਨਹੀਂ ਹੈਗਾ ਸਾਡੇ।
ਅੱਛਾ ਭੈ ਨਈ ਭੈਣ ਜੀ, ਅਸੀਂ ਤੇ ਸਾਡੇ ਤੇ ਘਰ ਰੋਜ਼ ਨਿਊਜ਼ ਪੇਪਰ ਆਂਦਾ ਐ। ਅਸੀਂ ਰੋਜ ਨਿਊਜ ਪੇਪਰ ਚ ਜਰੂਰ ਇੱਕ ਝਾਤੀ ਮਾਰਨ ਆ ਇੱਕ ਐਵੇਂ ਹੈਡ ਲਾਈਨ ਜਰੂਰ ਆਪ ਜ਼ਿਆਦਾ ਡੀਪਲੀ ਨਾ ਪੜ੍ਹਿਆ ਜਾਏ ਤੇ ਆਪਾਂ ਉੱਤੋ- ਉੱਤੋ ਜ਼ਰੂਰ ਪੜ੍ਹਨੇ ਆਂ ਸਾਰਾ ਨਿਊਜ਼ ਪੇਪਰ।
ਹਾਂਜੀ ਭੈਣ ਜੀ ਵਧੀਆ ਗੱਲ ਏ, ਜੋ ਨਿਊਜ਼ ਪੇਪਰ 'ਚ ਹੁੰਦਾ ਓ ਉਸ ਫੋਨ ਦੇ ਵਿੱਚ ਜ਼ਿਆਦਾਤਰ ਨਈ ਦੱਸਿਆ ਹੁੰਦਾ, ਨਿਊਜ਼ ਪੇਪਰ ਪੇਪਰ ਚ ਸਾਰਾ ਕੁਛ ਦੱਸਦੇ ਆ, ਸਾਰੀ ਨਿਊਜ਼ ਸ਼ਹਿਰ ਦੀ ਫੋਨ 'ਚ ਸਾਰੀ ਸ਼ ਨਿਊਜ਼ ਨਈ ਆਂਦੀ।
ਹਾਂਜੀ ਹਾਂਜੀ। ਸੋਸ਼ਲ ਮੀਡੀਆ ਤੇ ਓ ਨਿਊਜ਼ ਆਂਦੀਆਂ ਨੇ ਜੋ ਬੋਤ ਜਿਆਦਾ ਹਾਈਲਾਈਟਿੰਗ ਹੋਣ।
ਹਾਂਜੀ।
ਸੋਸ਼ਲ- ਮੀਡੀਆ ਤੇ ਤੇ ਅੱਜ- ਕੱਲ੍ਹ ਪਤਾ ਨੀ ਕਿਹੜੀ- ਕਿਹੜੀ ਜਿਹੜੀ ਨਹੀਂ ਵੀ ਨਿਊਜ਼ ਦਿਖਾਉਣੀ ਹੁੰਦੀ, ਉਹ ਤੇ ਉਹ ਵੀ ਨਿਊਜ਼ ਦਿਖਾ ਦਿੰਦੇ ਨੇ, ਉਹਨਾਂ ਨੇ ਆਪਣੇ ਵਿਊ ਵਧਾਣੇ ਹੁੰਦੇ ਨੇ, ਉਸ ਚੱਕਰਾਂ ਚ ਨਿਊਜ਼ ਦਿਖਾਉਂਦੇ ਨੇ।
ਹਾਂਜੀ, ਭੈਣ ਜੀ ਹੋਰ ਤੁਹਾਡਾ ਫੈਸਟੀਵਲਸ ਨੂੰ ਲੈ ਕੇ ਕੀ ਵਿਚਾਰ ਐ, ਫੈਸਟੀਵਲਸ
ਜੀ। ਬਸ ਕੋਈ ਨੀ ਹੋਰ ਭੈਣ ਜੀ, ਤੁਸੀਂ ਫੇਰ ਸਵੇਰੇ ਜਲਦੀ ਉੱਠਦੇ ਓ, ਕਿ ਲੇਟ ਉੱਠਦੇ ਓ?
ਸਵੇਰੇ ਤਾਂ ਜਲਦੀ ਹੋਈ ਉੱਠਦੀ ਆ ਮੈਂ ਕਦੀ-ਕਦੀ ਜਲਦੀ, ਕਦੀ-ਕਦੀ ਲੇਟ
ਅੱਛਾ, ਭੈਣ ਜੀ। ਵੈਸੇ ਤੇ ਭੈਣ ਜੀ, ਤੁਹਾਨੂੰ ਵੀ ਜਲਦੀ ਉੱਠਣਾ ਚਾਹੀਦਾ ਵੈ ਕਿਉਂਕਿ ਜਲਦੀ ਉੱਠਣ ਨਾਲ ਹੁਣੇ ਤੁਸੀਂ ਫ ਅਹ ਮੈਨੂੰ ਤੁਸੀਂ ਕਹਿ ਰਹੇ ਸੀ ਕੀ ਜਲਦੀ ਉੱਠਣ ਨਾਲ ਸਾਡਾ ਸਰੀਰ ਵੀ ਫੁਰਤੀ ਰਹੇਗੀ, ਥੋੜ੍ਹਾ ਸਿਹਤਮੰਦ ਰਵਾਂਗੇ ਸਭ ਕੁਛ ਸਹੀ ਰਹੇਗਾ ਸਾਡਾ, ਇਸ ਕਰਕੇ ਸਾਨੂੰ ਜਲਦੀ ਉੱਠਣਾ ਚਾਈਦਾ ਐ। ਜੇ ਜਲਦੀ ਉੱਠਾਂਗੇ, ਸਾਡੇ ਕੰਮ ਵੀ ਜਲਦੀ ਨਿਪਟਣਗੇ। ਹਾਂਜੀ, ਅਸੀਂ ਥੋੜ੍ਹਾ ਘਰ ਆਪਣੀ ਮੰਮੀਆਂ ਨਾਲ ਵੀ ਥੋੜਾ ਕੰਮ ਕਰਵਾਈਏ। ਸਾਨੂੰ ਥੋੜ੍ਹਾ ਉਹਨਾਂ ਦਾ ਵੀ ਸੋਚਣਾ ਚਾਈਦਾ ਵੇ ਭੈਣ ਜੀ
ਮੰਮੀਆਂ ਦੇ ਨਾਲ, ਹਾਂਜੀ ਕਰਾਣਾ ਚਾਹੀਦਾ। ਤਾਂ ਭੈਣ
ਹਾਂਜੀ ਹਾਂਜੀ ਠੀਕ ਹੈ ਭੈਣ ਜੀ ਹੋਰ ਭੈਣ ਜੀ ਸੁਣਾਓ, ਘਰ ਬਾਰ ਸਬ ਠੀਕ ਠਾਕ ਐ
ਠੀਕ ਹੈ ਭੈਣ ਜੀ ਸਭ
ਠੀਕ ਏ ਭੈਣ ਜੀ ਫੇਰ ਸਤਿ ਸ੍ਰੀ ਅਕਾਲ ਭੈਣ ਜੀ, ਹਾਂਜੀ ਹਾਂਜੀ ਫੇਰ ਤੁਹਾਨੂੰ ਮਿਲਾਂਗੀ ਮੈਂ ਠੀਕ ਏ ਤੁਹਾਡੇ ਘਰ ਆਣਾ ਫੇਰ ਮੈਂ ਭੈਣ ਜੀ, ਅੱਛਾ ਭੈਣ ਜੀ ਸੱਸ ਸਤਿ ਸ੍ਰੀ ਅਕਾਲ
ਬਾਏ